ਹ
ਸਤਿ ਸ੍ਰੀ ਅਕਾਲ ਭੈਣ ਜੀ
ਮੈਂ ਇਸ ਵਾਸਤੇ ਫੋਨ ਕੀਤਾ ਸੀ ਕਿ, ਵੀ ਤੁਸੀਂ ਓਨਲਾਈਨ ਸ਼ੋਪਿੰਗ ਕਰ ਰਹੇ ਹੋ।
ਆਹੋ ਕਰਨੀ ਆ ਮੈਂ ਔਨਲਾਈਨ ਸ਼ੋਪਿੰਗਾਂ
ਕਿਹੜੇ ਐਪ ਤੋਂ ਕਰਦੇ ਹੋ।
ਲੈ ਵੇਂਹਦੀ ਇੱਕ ਨਹੀਂ ਹੈਗਾ ਮਤਲਬ ਮੈਂ ਤਿੰਨ ਚਾਰ ਯੂਜ ਕਰ ਲੈਂਦੀ ਹਾਂ।
ਮਤਲਬ ਕਿਹੜੇ ਚ ਵਧੀਆ ਸਮਾਨ ਆਉਂਦਾ ਤੇ ਸਸਤਾ ਵੀ ਮਿਲ ਜਾਏ।
ਅੱਛਾ ਉਹ ਨਾ, ਜਿਹੜਾ ਇਹ ਮੀਸ਼ੋ ਹੈਗਾ ਇੱਕ ਤੇ
ਅੱਛਾ ਮਤਲਬ ਵਧੀਆ ਹੁੰਦੀ ਹੈ ਓਨਲਾਈਨ ਸ਼ੋਪਿੰਗ ਵਧੀਆ ਹੁੰਦੀ ਹੈ ਨਾ ਨਹੀਂ ਆਉਦੀ।
ਇਦੇ ਤੇ ਨਾ ਮਤਲਬ ਇਦੇ ਤੇ ਨਾ। ਇੰਨੇ ਵਧੀਆ ਸਮਾਨ ਨੀ ਹੁੰਦਾ ਮਤਲਬ ਸਸਤਾ ਮਿਲਦਾ ਇੰਨਾ ਵਧੀਆ ਨੀ ਹੁੰਦਾ।
ਹ
ਤੁਸੀਂ ਨਾ ਐਮਾਜ਼ੋਨ ਜਾਂ ਫਿਲਿੱਪ ਕਾਰਟ ਜਾਂ ਫਿਰ ਮਿੰਤਰਾਂ ਤੋ ਮੰਗਾਓ। ਉਹ ਵਧੀਆ ਨੇ।
ਓਨਲਾਈਨ ਸ਼ੋਪਿੰਗ ਜਿਆਦਾ ਵਧੀਆ ਹੁੰਦੀ ਜਾਂ ਓਫ ਲਾਇਨ ਤੁਸੀਂ ਕਿਹੜੀ
ਉਵੇੇ ਤਾਂ ਮੈਂ ਮੈਨੂੰ ਔਨਲਾਈਨ ਵੀ ਵਧੀਆ ਲੱਗਦੀ ਆ ਕਿਉਂਕਿ ਘਰ ਬੈਠੇ ਇੰਨੇ ਸਾਰੇ ਡਿਜ਼ਾਇਨ ਦਾ ਪਤਾ ਲੱਗ ਜਾਂਦਾ, ਤੇ ਜਿਹੜਾ ਵੀ ਪਸੰਦ ਆ ਔਡਰ ਕਰ ਲੋ ਤੇ ਰਿਟਰਨ ਦਾ ਆਪਸ਼ਨ ਵੀ ਹੁੰਦਾ ਜੇ। ਪਸੰਦ ਨਾ ਆਵੇ ਜੋ ਸਾਈਜ਼ ਨਾ ਆਵੇ।
ਓਪਸ਼ਨ ਵੀ ਹੁੰਦਾ, ਰਿਟਰਨ ਮਤਲਬ ਪੈਸੇ ਵਾਪਸ ਆ ਜਾਂਦੇ ਨੇ ਕੈਸ਼ ਚ
ਆਹੋ ਪੈਸੇ ਕੈਸ਼ ਵੀ ਵਾਪਸ ਆ ਜਾਂਦਾ ਅਤੇ ਅਗਰ, ਜੇ ਤੁਸੀਂ ਤੁਹਾਨੂੰ ਸਾਈਜ਼ ਛੋਟਾ ਹੈ ਜਾਂ ਵੱਡਾ ਹੈ ਤੁਸੀਂ ਸਾਈਜ਼ ਵੀ ਚੇਜ ਕਰਾ ਸਕਦੇ ਹੋ।
ਅੱਛਾ
ਆਹੋ।
ਅਸੀ ਵੈਸੇ ਔਫਲਾਈਨ ਸ਼ੋਪਿੰਗ ਕਰਨ ਜਾਂਦੇ ਨੇ ਸਮਾਨ ਵੇਖਦੇ ਨੇ। ਕੇੜੀ ਕੁਆਲਟੀ ਵਧੀਆ ਐ, ਪਰ ਓਫਲਾਈਨ ਚ ਐ ਨੀ ਵੇਖੇਆ ਜਾਂਦਾ।
ਨਾ ਵੇਖ ਸਕਦੇ ਓ ਤੁਸੀ ਔਨਲਾਈਨ ਰਿਵਿਊਜ਼ ਚੈਕ ਕਰਕੇ ਦੇਖ ਸਕਦੇ ਓ।
ਰਿਵਿਊਜ਼ ਕਿੱਥੋਂ ਦੇਖਦੇ ਨੇ?
ਓਥੇ ਈ ਨਾ ਨੀ ਥੱਲੇ ਓਪਸ਼ਨ ਹੁੰਦਾ ਵਾ। ਤੁਸੀ ਓਦੇ ਵਿੱਚ ਨਾ ਰਿੀਵਿਊ ਚੈਕ ਕਰਕੇ ਦੇਖ ਸਕਦੇ ਓ ਲੋਕਾਂ ਨੇ ਦੀ ਦਿਨ ਦੇਂਦੇ ਨੇ ਲੋਕ ਕੀ ਰਿਵਿਊ ਕਿਸੇ ਨੇ ਪੰਜ ਪ੍ਰਸੈਂਟ, ਦਸ ਪ੍ਰਸੈਂਟ, ਹੰਡਰਡ ਪ੍ਰਸੈਂਟ।
ਅੱਛਾ, ਮਲਬ ਕੰਪਨੀ ਅਪ ਆਪੇ ਆਪ ਤਾਂ ਨੀ ਕਰਾ ਲੈਂਦੀ ਰਿਵੀਊ ਵਧੀਆ- ਵਧੀਆ।
ਨਾ ਨਾ ਓ ਜੇੜੇ ਲੋਕੀ ਮੰਗਾਦੇ ਨੇ ਨਾ ਕਸਟਮਰ ਮੰਗਾਂਦੇ ਨੇ ਓ ਨਾ ਔਨਲਾਈਨ ਰਿਵਿਊਜ਼ ਜੇੜੇ ਅਪਲੋਡ ਕਰਦੇ ਨੇ ਤੇ ਓ ਵਿਖਦੇ ਨੇ। ਆਹੋ।
ਤੇ ਸਾਰਾ ਕੁਛ ਆ ਜਾਂਦਾ ਓਫਲਾਈਨ ਔਨਲਾਈਨ।
ਆਹੋ ਸਾਰਾ ਕੁਛ ਆਂਦੈ ਜੇੜਾ ਵੀ ਤੁਸੀ ਮੰਗਾਣਾ ਓ ਪਰਸ, ਕੱਪੜੇ। ਜੁੱਤੀਆਂ, ਪੰਜਾਬੀ ਸੂਟ ਜੇੜੀ ਚੀਜ ਵੀ ਤਾਨੂੰ ਚਾਈਦੀ ਆ। ਤੇ ਨਾਲੇ ਤੁਸੀ ਖਾਨ ਪੀਨ ਦਾ ਸਮਾਨ ਵੀ ਮੰਗਵਾ ਸਕਦੇ ਓ, ਤੁਸੀ ਬਲਿੰਕਟ ਵਗੈਰਾ ਵੀ ਕਰ ਸਕਦੇ ਓ। ਔਨਲਾਈਨ ਘਰ ਬੈਠੇ ਸਭ ਕੁਛ ਆ ਜਾਂਦਾ ਹੁਨ ਤੇ ਦਾ ਮਿੰਟ ਚ
ਸਸਤਾ ਮਿਲਦਾ ਐ ਔਨਲਾਈਨ ਚ।
ਆਹੋ ਸਸਤਾ ਤੇ ਮਿਲਦਾ ਏ ਪਰ ਨਾਲੇ ਡਿਲੀਵਰੀ ਲੱਗ ਜਾਂਦੀ ਏ। ਕਦੀ ਕਦੀ ਸਸਤਾ ਮਿਲ ਜਾਂਦਾ ਕਦੀ ਕਦੀ ਔਫਰ ਲੱਗੇ ਹੁੰਦੇ ਨੇ।
ਹਾਂਜੀ।
ਆਹੋ।
ਹੋਰ ਦੱਸੋ ਭੈਣਜੀ ਕਿਵੇਂ ਵਧੀਆ ਤੁਸੀ।
ਆਹੋ ਮੈਂ ਵਧੀਆ ਤੁਸੀ ਦੱਸੋ।
ਮੈਂ ਵੀ ਵਧੀਆ, ਮੈਂ ਸੋਚ ਰੀ ਸੀ ਮੈਂ ਕਈ ਜਾਣਾ ਸੀ। ਘੁੰਮਣ ਤੇ ਮੈਂ ਸੋਚ ਰੀ ਸੀ ਕਿ ਓਨਲਾਈਨ ਸ਼ੋਪਿੰਗ ਕਰ ਲਾਂ। ਜਾਣ ਦਾ ਟਾਈਮ ਨੀ ਸੀ।
ਆਹੋ ਮੰਗਾ ਲਓ। ਡਿਲੀਵਰੀ ਲਿਖੀ ਹੁੰਦੀ ਏ ਕਦੋਂ ਆਵੇਗੀ ਤਿੰਨ ਚਾਰ ਦਿਨ ਵੀ ਲੱਗ ਜਾਂਦੇ ਨੇ।
ਤੇ ਦੋ ਦਿਨ ਵਿਚ ਵੀ ਆ ਜਾਂਦੀ ਏ। ਕਈ ਵਾਰ ਜਾਦਾ ਵੀ ਲੱਗ ਜਾਂਦੇ ਨੇ।
ਹੋਰ ਦੱਸੋ।
ਹੋਰ ਵਧੀਆ ਭੈਣ ਜੀ ਤੁਸੀ ਦੱਸੋ।
ਤੁਸੀਂ ਦੱਸੋ ਮੰਮੀ ਡੈਡੀ ਠੀਕ ਨੇ ਤੁਆਡੇ?
ਆਹੋ ਠੀਕ ਨੇ, ਓ ਤੁਸੀ ਨਿਊਜ਼ ਦੇਖੀ ਅੱਜ ਦੀ?
ਆਹੋ ਦੇਖੀ ਸੀ। ਓ ਪ੍ਰੋਟੈਸਟ ਚਲਦੀ ਪਈ ਏ।
ਆਹੋ, ਓ ਸੋਨਮ ਵਾਂਗ ਚੁੱਕਦੀ।
ਆਹੋ।
ਆਹੋ ਏਨੀ ਜਨਤਾ ਗਈ ਹੋਈ ਏ।
ਹਾਂ, ਵੇਖੀ ਆ।
ਆਹੋ, ਕਈ ਤੇ ਹੀਰੋ ਹੀਰੋਇਨ ਵੀ ਗਏ ਹੋਏ ਨੇ।
ਹੂੰ-ਹੂੰ। ਬੱਚਿਆਂ ਦਾ, ਇਨੀ ਮਿਹਨਤ ਕਰਦੇ ਨੇ ਤੇ ਪੇਪਰ ਲੀਕ ਕਰ ਦਿੰਦੇ ਨੇ।
ਆਹੋ। ਕਈ ਬੱਚੇ ਮਰਦੇ ਪਏ ਨੇ।
ਹਾਂ, ਐਜੂਕੇਸ਼ਨ ਤਾਂ ਨਾਸ਼ ਕੀਤੀ ਹੋਈ ਹੈ।
ਆਹੋ ਭੈਣ ਜੀ। ਪਤਾ ਨੀ ਉਹਨੂੰ ਚੁੱਕ ਕੇ ਕਿੱਥੋਂ ਲੈ ਗਏ।
ਆਹੋ ਪਤਾ ਨੀ, ਕੀ ਚੱਲਦਾ।
ਹੁਣੇ ਤਾਂ ਪਤਾ ਨੀ ਲੱਗਿਆ ਨਾ।
ਨਾ-ਨਾ ਸਾਨੂੰ ਕੀ ਪਤਾ ਲੱਗਿਆ? ਸਰਕਾਰ ਆਪੇ ਈ ਇੰਨੀ ਚਲਾਕ ਆ।
ਆਹੋ।
ਹਾਂ।
ਹੋਰ ਦੱਸੋ ਭੈਣ ਜੀ ਤੁਹਾਡੇ ਬੱਚੇ ਸਕੂਲ ਗਏ ਨੇ ਅੱਜ?
ਨਾ ਅੱਜ ਨੀ ਗਏ ਅੱਜ ਬਾਰਿਸ਼ ਆ ਰਹੀ ਸੀ ਨਾ ਸਵੇਰੇ, ਤਾਂ ਗਏ
ਆਹੋ ਮੇਰੇ ਵੀ ਨੀ ਗਏ।
ਤੇ ਮੈਂ ਵੀ ਨੀ ਭੇਜਿਆ ਬਾਰਿਸ਼ ਚ ਅਸੀਂ ਐਵੇਂ ਗਿਰ ਜਾਂਦੇ। ਪਾਣੀ ਭਰਿਆ ਹੋਇਆ ਸੀ ਸਾਰਾ।
ਆਹੋ।
ਤੇ ਉਹਨੂੰ ਜ਼ੁਕਾਮ ਵੀ ਲੱਗਿਆ ਹੋਇਆ ਸੀ ਮੈਂ ਕਿਆ ਰਹਿਣ ਦੇ ਅੱਜ।
ਅੱਛਾ।
ਹਾਂ।
ਹੋਰ ਵਧੀਆ ਭੈਣ ਜੀ ਨਾਸ਼ਤਾ ਨੁਸ਼ਤਾ ਕਰ ਬੈਠੇ ਓ?
ਆਹ ਉਹ ਕਰ ਬੈਠੇ।
ਚੰਗਾ ਕੀ ਬਣਾਇਆ ਸੀ ਅੱਜ ਤੁਸੀਂ?
ਮੈਂ ਬਸ ਪਰਾਂਠੇ ਬਣਾਏ ਸੀ ਬਸ ਸਿੰਪਲ ਮੱਖਣ ਦੇ ਨਾਲ ਖਾਦੇ ਸੀ।
ਅੱਛਾ ਹੋਰ ਕੰਮ ਹੋ ਗਿਆ ਵਾ ਸਾਰਾ।
ਕੀ ਕਹਿ ਰਹੇ ਓ?
ਮੈਂ ਕਿਆ ਕੰਮ ਹੋ ਗਿਆ ਵਾ ਸਾਰਾ।
ਹਾਂ ਹੋ ਗਿਆ, ਤੁਹਾਡਾ ਹੋ ਗਿਆ ਬਾਰਿਸ਼ ਆਂਦੀ ਪਈ ਉੱਥੇ
ਆਹੋ ਆਂਦੀ ਪਈ ਆ।
ਹਾਂ ਮੌਸਮ ਤਾਂ ਖਰਾਬ ਹੋਇਆ ਪਿਆ।
ਆਹੋ ਰਾਤੀ ਤਾਂ ਖ਼ਰਾਬ ਹੋਇਆ ਪਿਆ ਇੱਥੇ ਤੇ ਮੌਸਮ।
ਆਹੋ।
ਤੇ ਮੈਂ ਪੁੱਛਿਆ ਸੀ ਨਾ ਤੁਹਾਡੇ ਕੋਲ ਕਿ ਇੱਥੋਂ ਸਾਡੇ ਇੱਥੋਂ ਬੱਸ ਜਾ ਰਹੀ ਆ ਪਾਉਟਾ ਸਾਹਿਬ।
ਆਹੋ।
ਤੇ ਤੁਸੀਂ ਕਿਹਾ ਸੀ ਮੈਂ ਦੱਸਾਂਗੀ ਤੁਹਾਨੂੰ ਦੋ ਦਿਨਾਂ ਵਿੱਚ ਦੱਸਾਂਗੀ।
ਆਹੋ-ਆਹੋ।
ਤੇ ਤੁਸੀਂ ਦੱਸਿਆ ਹੀ ਨੀ
ਆਹੋ ਮੈਂ ਕੈ ਕਦੋਂ ਜਾਣਾ ਉੱਥੇ
ਐਸ ਸੰਡੇ ਨੂੰ।
ਕਦੋਂ?
ਐਹ ਸੰਡੇ ਨੂੰ।
ਆਹੋ ਚੱਲਾਗੇ ਕਰਾ ਲੈ ਟਿਕਟਾ ਬੁਕ।
ਆਹੋ ਫੇਰ ਤੁਸੀਂ ਮੈਨੂੰ ਨਾ ਔਨਲਾਈਨ ਪੇਮੈਂਟ ਹੀ ਪਾ ਦੇਣਾ।
ਆਹੋ ਪਾਦਾਗੀ ਆਪਣਾ ਦੇਦੇਨਾ
ਆਹੋ ਮੈਂ ਪਾ ਦਾਂਗੀ ਤੇ ਮੈਂ ਉਹਨਾਂ ਨੂੰ ਫਿਰ ਸੈਂਡ ਕਰ ਦਾਂਗੀ।
ਆਹੋ। ਤੇ ਮੈਂ ਤੁਆਨੂੰ ਤੁਸੀਂ ਉਹ ਸੂਟ ਮੰਗਵਾਇਆ ਸੀ ਉਹ ਉਹ ਔਫਲਾਈਨ ਮੰਗਵਾਇਆ ਸੀ ਯਾਂ ਔਨਲਾਈਨ ਮੰਗਵਾਇਆ ਸੀ।
ਉਹ ਤੇ ਮੈਂ ਔਫਲਾਈਨ ਲਿਆਈ ਸੀ ਏ ਮਾਰਕੀਟ ਚੋ।
ਅੱਛਾ ਉਹ ਨੀਲਾ ਕਿੱਥੋਂ ਲਿਆ ਸੀ?
ਉਹ ਮੈਂ ਔਨਲਾਈਨ ਹੀ ਲਿੱਤਾ ਸੀ।
ਅੱਛਾ ਤੁਹਾਡੇ ਕੋਲ ਲਿੰਕ ਹੈਗਾ ਤਾਂ ਸੈਂਡ ਕਰ ਦੇ।
ਆਹੋ ਮੈਂ ਵੇਖਦੀ ਹਾਂ ਤੁਹਨੂੰ ਮੈਂ ਵੇਚ ਦੇਣਾ।
ਆਹੋ ਬਾਰਿਸ਼ ਫੇਰ ਚਾਲੂ ਹੋ ਗਈ ਸੀ। ਹੁਣੇ ਰੁਕੀ ਸੀ ਫਿਰ ਚੱਲੂ ਹੋਗੀ, ਆਹੋ। ਲਾਈਟ ਤਾਂ ਕੱਟ ਲੈਂਦੇ ਨੇ ਨਿੱਕ ਜੀ ਬੂੰਦਾ ਤੋ।
ਆਹੋ ਰਾਤੀ ਦਾ ਮੀਂਹ ਪੈ ਰਿਹਾ ਇੱਥੇ ਵੀ।
ਆਹੋ ਉੱਥੇ ਪਤਾ ਨੀ ਬੱਚਿਆਂ ਦਾ ਕੀ ਹਾਲ ਹੋ ਹੈ ਜਿਹੜੀ ਪ੍ਰਰੋਸੇਟ ਦੇ ਪਏ।
ਦੁਪਹਿਰੇ ਦਾ ਨਾਸ਼ਤਾ ਬਣਾ ਲੇਐ।
ਆਹੋ ਬਣਾ ਲਿਆ ਤੁਸੀਂ ਬਣਾ ਲਿਆ। ਅੱਜ ਰਾਜਮਾਂ ਚੋਲ ਬਣਾਏ ਸੀ ਮੈਂ।
ਚੰਗਾ
ਹ ਤੂੰ ਕਿ ਕੀ ਮ
ਮੈਂ ਤੇ ਅੱਜ ਹਲੇੇ ਤੱਕ ਤੇ ਕੁਛ ਕੂੱਛ ਵੀ ਨੀ ਬਣਾਇਆ ਅਸੀਂ ਹੁਣੇ ਹੀ ਨਾਸ਼ਤਾ ਕੀਤਾ ਸੀ ਸਾਢੇ ਬਾਰਾਂ ਵਜੇ।
ਅੱਛਾ
ਤੇ ਹੁਣ ਬੱਚੇ ਕਹਿੰਦੇ ਨੇ ਸਾਨੂੰ ਭੁੱਖ ਹੀ ਨੀ ਹੈਗੀ ਤੇ ਜਦੋਂ ਲੱਗੇਗੀ ਤੇ ਥੋੜਾ ਬਹੁਤਾ ਕੁਛ ਬਣਾ ਦਾਗੀ।
ਅੱਛਾ
ਆਹੋ।
ਹੋਰ ਦੱਸੋ
ਵਧੀਆ ਭੈਣ ਜੀ ਤੁਸੀਂ ਦੱਸੋ।
ਹੋਰ ਤਾਂ ਵਧੀਆ ਤੁਹਾਡੇ ਬੱਚੇ ਸਕੂਲ ਗਏ ਹੀ ਅਜ।
ਨਾ ਉਹ ਵੀ ਨੀ ਗਏ ਮੈਂ ਕਹਿ ਤੇ ਰਹੀ ਹਾਂ ਰਾਤੀ ਦਾ ਮੀਂਹ ਪੈ ਰਿਹਾ।
ਆਹੋ ਅੱਜ ਦੀ
ਹੋਰ
ਹੋਰ ਦੱਸੋ ਜ ਸਾਰਿਆਂ ਨਾਸ ਕੀਤੀ ਹੋਈ ਹੈ।
ਆਹੋ ਭੈਣ ਜੀ ਆਹੋ
ਬੱਚੇ ਮਿਹਨਤ ਕਰਦੇ ਨੇ ਤੇ ਪਾਸ ਵੀ ਨੀ ਕਰਦੇ।
ਆਹ ਹੋ ਭੈਣ ਜੀ ਬਸ ਕੀ ਕਰ ਸਕਦੇ ਹਾਂ ਹੁਣ
ਬੱਚਿਆਂ ਨੇ ਬੱਚਿਆਂ ਨੇ ਡਿਗਰੀ ਲੈ ਲਿੱਤੀ ਅਤੇ ਜੋਬ ਦਿੰਦੇ ਨੀ
ਆਹੋ ਨੌਕਰੀਆਂ ਹੀ ਨਹੀ ਮਿਲਦੀ ਡਿਗਰੀਆਂ ਲੈ ਕੇ ਵੀ ਅੱਜ ਕੱਲ
ਹਹ ਇਹ ਸਰਕਾਰ ਦਾ ਹੋਆ ਹੋਆ ਨਾ ਸਾਰਾ ਕੁਛ
ਆਹੋ ਹਮ
ਆਜ ਗਏ ਸੀ ਤੁਸੀਂ ਸਵੇਰੇ ਗੁਰਦੁਆਰੇ
ਆਹੋ ਗਈ ਸੀ ਮੈਂ
ਹਾਂ ਮੈਂ ਵੀ ਗਈ ਸੀ ਹਲਕੀ ਹਲਕੀ ਬਾਰਿਸ਼ ਆਉਂਦੀ ਪਈ ਸੀ ਉਸ ਵੇਲੇ ਤਾਂ
ਆਹੋ ਜਦੋਂ ਸੱਤ ਵਜੇ ਕੋਲ ਰੁਕੀ ਸੀ ਨਾ ਥੋੜ੍ਹੀ ਥੋੜ੍ਹੀ ਸਾਡੇ ਤੇ ਇੱਥੇ ਨੇੜੇ ਹੀ ਹੈਗਾ, ਤੇ ਮੈਂ ਕਿਹਾ ਮ ਮੱਥਾ ਟੇਕ ਈ ਆਵਾਂ
ਤੁਹਾਡੀ ਤਬ ਤਬੀਅਤ ਠੀਕ ਨੇ ਹੁਣ
ਆਹੋ ਠੀਕ ਏ
ਤੁਹਾਡੀ ਭੈਣ ਆਈ ਸੀ।
ਹੂ ਨਾ ਹਲੇੇ ਤੇ ਨਹੀ ਆਈ
ਤੁਸੀਂ ਕਹਿ ਰਹੇ ਸੀ ਆਉਣਾ ਸੀ।
ਨਾ ਆਏ ਈ ਨਹੀ, ਜਦੋਂ ਆਏਗੀ ਨਾ ਮੈਂ ਤੈਨੂੰ ਤੈਹਾਨੂੰ ਬੁਲਾ ਲਾਂਗੀ ਤੁਸੀਂ ਕਹਿ ਰਹੇ ਸੀ ਨਾ ਮੈਂ ਫੇਸ਼ੀਆਲ ਕਰਾਉਣਾ ਸੀ ਉਹਦੇ ਕੋਲ ਮੈਂ, ਜਦੋਂ ਆਏ ਆਵੇਗੀ ਨਾ ਤੇ ਤੈਨੂੰ ਮੈਂ ਫੋਨ ਕਰਦਾਂਗੀ।
ਚ
ਹਾਂ ਭੈਣਜੀ
ਹੋਰ ਦੱਸੋ ਭੈਣ ਜੀ ਸਾਰੇ ਠੀਕ ਨੇ ਤੁਹਾਡੇ ਘਰ
ਹਾਂ ਔ ਠੀਕ ਹੀ ਨੇ
ਤੁਹਾਡੀ ਭੈਣ ਦੀ ਕੁੜੀ ਠੀਕ ਏ
ਆਹੋ ਠੀਕ ਏ ਉਹ ਹੁਣ ਪਹਿਲੇ ਸੀ ਉਹਦੀ ਤਬੀਅਤ ਖ਼ਰਾਬ, ਹੁਣ ਤੇ ਠੀਕ ਹੋ ਗਈ ਏ
ਚੰਗਾ ਖਾਧਾ ਪੀਆ ਕਰੇ ਉਹਨੂੰ ਕਹਿ
ਹਾਂ ਉਹ ਖਾਂਦੀ ਪੀਂਦੀ ਨੀ ਨਾ ਉਹ ਇੰਨਾ ਘੱਟ ਖਾਂਦੀ ਏ, ਖਾਂਦੀ ਤੇ ਇਹ ਬਾਹਰ ਤਾਂ ਜ਼ਿਆਦਾ ਮੰਗਦੇ ਨੇ
ਹਾਏ ਕੁਝ ਕੰਮ ਕਰ ਰਹੀ ਸੀ
ਚੰਗਾ ਭੈਣ ਜੀ
ਤੁਸੀਂ ਮੇਰਾ ਲਿੰਕ ਭੇਜ ਦੇਯੋ ਠੀਕ ਹੈ ਮੈਂ ਮੈਸਜ ਕਰ ਦਾਂਗੀ ਸਤਿ ਸ਼੍ਰੀ ਅਕਾਲ ਭੈਣਜੀ